ਹੈਲੋ,
ਹਾਂਜੀ ਸਤਿ ਸ੍ਰੀ ਅਕਾਲ।
ਸਤਿ ਸ਼੍ਰੀ ਅਕਾਲ। ਹੋਰ ਠੀਕ ਹੈਗੇ, ਹੀਰੇ। ਬਸ ਵਧੀਆ, ਤੁਸੀਂ ਸੀ ਦੱਸੋ।
ਹਾਂਜੀ, ਅਸੀਂ ਵੀ ਵਧੀਆ ਹੈਗੇ ਆ।
ਦੀਦੀ, ਦਾਦੀ ਠੀਕ ਹੈਗੀ। ਆ ਜੀਜਾ ਜੀ। ਠੀਕ ਹੈਗੇ।
ਹਾਂਜੀ, ਸਾਡੇ ਜੀਜਾ ਜੀ ਚੰਗੇ ਹੈਗੇ ਆ।
ਹੋਰ ਤੁਹਾਡੀ ਦਾਦੀ ਬਾਬਾ ਕਿਵੇਂ ਹੈਗੇ? ਕੇ
ਹਾਂਜੀ ਠੀਕ ਹੈਗੇ ਆ ਔਰ ਦੱਸੋ ਤੁਸੀਂ ਮੈਂ ਸੁਣਿਆ ਤੁਸੀਂ ਵੈਸ਼ਨੋ ਦੇਵੀ ਗਏ ਹੈਗੇ ਆ।
ਤੂੰ ਨੀ ਗਈ ਇਸ਼ੂ ਕਦੀ, ਕਦੇ?
ਹਾਂਜੀ, ਹਾਂਜੀ ਮੈਂ ਵੀ ਗਈ ਹੋਈ ਹਾਂ ਉੱਥੇ ਤੁਸੀਂ ਬਾਣ ਗੰਗਾ ਦੇਖੀ ਹੈਗੀ ਆ?
ਗੀ ਆ। ਬਹੁਤ ਸੁੰਦਰ ਹੈਗੀ ਆ ਉੇਹ। ਤੇ ਬਾਣ ਗੰਗਾ
ਹਾਂਜੀ, ਔਰ ਤੁਸੀਂ ਬੈਰੋ ਬਾਬਾ 'ਚ ਗਏ ਹੈਗੇ ਉੱਪਰ?
ਤੁਸੀਂ ਵੀ ਗਏ ਇੱਥੇ?
ਹਾਂਜੀ-ਹਾਂਜੀ ਅਸੀ ਅਸੀਂ ਵੀ ਗਏ ਹੈਗੇ ਆ।
ਆ ਤੇ ਤੈਨੂੰ ਪਤਾ ਐ ਹੁਣ ਮਾਤਾ ਵੈਸ਼ਨੋ ਦੇਵੀ ਦੇ ਕਿੰਨੇ ਨਾਮ ਹੈਗੇ? ਚੱਲ ਮੈਂ ਮੈਂ ਦੱਸਦੀ ਮੈਂ ਦੱਸਦੀ ਆ। ਤੈਨੂੰ
ਚੱਲ ਤੂੰ ਦਸ ਮੈਨੂੰ ਚੱਲ ਤੂੰ ਦਸ ਮੈਨੂੰ।
ਦੇਵੀ ਨੂੰ ਮਹਾਂਕਾਲੀ ਵੀ ਕਿਹਾ ਜਾਂਦਾ ਹੈਗਾ।
ਹਾਂਜੀ-ਹਾਂਜੀ
ਮਹਾਲਕਸ਼ਮੀ ਤੇ ਮਹਾਾਂ ਸਰਸਵਤੀ ਦਾ ਵੀ ਰੂਪ ਮੰਨਦੇ ਹੈ।
ਹਾਂਜੀ-ਹਾਂਜੀ ਮੈਨੂੰ ਪਤਾ ਵੀ ਹੈਗਾ ਸੀ ਪਰ ਮੈਂ ਐਵੇਂ ਹੀ ਕਹਿ ਦਿੱਤਾ ਕਿ ਤੁ ਤੁਹਾਨੂੰ ਪਤਾ ਹੈਗਾ ਨਹੀਂ ਪਤਾ ਹੈਗਾ ਏ।
ਤਾ ਦੇ ਤ੍ਰਕੁਟ ਪਹਾੜ ਤੋਂ ਨੌ ਮਹੀਨੇ ਤਪ ਕੀਤਾ ਸੀ ਤੇ ਤ ਤੈਨੂੰ ਪਤਾ ਹੈਗੀ ਅਗਲ ਕਿ ਮਾਤਾ ਨੂੰ ਤ੍ਰਿਕੁਟ ਪਹਾੜ ਤੇ ਨੌ ਮਹੀਨੇ
ਹਾਂ ਹਾਂਜੀ ਹਾਂਜੀ ਗੁਫਾ ਗਰਭ ਜੂਨ ਗੁਫਾ ਚ ਰਹਿੰਦੀ ਸੀ ਉਹ ਨੌ ਮਹੀਨੇ
ਹਾਂਜੀ
ਹਾਂਜੀ ਹਾਂਜੀ ਹੋਰ ਦੱਸੋ ਤੁਸੀਂ ਸਾਡੇ ਪਿੰਡ ਨੀ ਆਏ ਤੁਸੀਂ
ਆਵਾਂਗੀ ਆਵਾਂਗੀ। ਪਹਿਲਾਂ ਮੈਂ ਵੈਸ਼ਨੋ ਦੇਵੀ ਦੇ ਬਾਰੇ ਕੁੱਝ ਚਰਚਾ ਕੱਲੀ ਆ ਅਸੀਂ
ਹਾਂਜੀ ਹਾਂਜੀ ਦੱਸੋ ਔ ਤੁਸੀਂ ਵਹਾਂ ਗਏ ਸੀ ਜਿਹੜੀ ਉੱਪਰ ਵੋ ਹੁੰਦੀ ਸੀ ਬੈਰੋ ਬਾਬਾ ਚ ਬਹੁਤ ਬੜੀ
ਤੈਨੂੰ ਆਪ ਵੀ ਦੱਸਦੀ ਪੈਂਨੀ ਸੀ। ਬੈਰੋ ਨਾਥ ਤੇ ਬੱਚਣ ਲਈ ਮਾਤਾ ਉਸ ਗੁਫਾ ਵਿੱਚ ਲੁਕੀ ਕਿਸੀ ਮਤਲਬ ਮੈਂ ਮੇਰੀ ਕਹਿਣ ਦੀ ਗੱਲ ਆ ਹੈ ਕਿ ਭੈਰਵ ਨਾਥ ਤੋਂ ਬਚ ਕੇ ਮਾਤਾ ਉਸ ਗੁਫਾ ਵਿੱਚ ਲੁਕੀ ਕਿਸੀ
ਤੂੰ ਵੀ ਕਿਹੜੀ ਗੱਲ ਕਰਦੀ ਆ ਸਹੀ ਤੇ ਬੋਲ ਜੋ ਤੈਨੂੰ ਬੋਲਣਾ ਹੈਗਾ ਏ ਤੂੰ ਕਿਵੇਂ ਕੁਛ ਹੀ ਬੋਲੀ ਜਾਂਦੀ ਆ ਤੇਰੇ ਚ ਅਕਲ ਹੈਗੀਆਂ ਨਹੀਂ ਹੈਗੀਆਂ।
ਜੀ ਮੈਨੂੰ ਆਹ ਪਤਾ ਨੀ ਲੱਗਿਆ ਸਿਲੀ ਸੀਲਈਏ ਤੇ ਮੈਂ ਤੁਹਾਡੇ ਕੋਲ ਫੋਨ ਕੀਤਾ ਸੀ।
ਹਾਂਜੀ ਹਾਂਜੀ ਹੋਰ ਦੱਸੋ।
ਅਤੇ ਵਹਾ ਗੁਫਾ ਚ ਗੁਫਾ ਦੇ ਬਾਰੇ ਵੀ ਦੱਸ ਕਿਆ ਗਿਆ। ਕੀ ਕੀ ਗੁਫਾ ਦੇ ਆ। ਅੱਛਾ ਅੱਛਾ ਸਾਨੂੰ ਤਾਂ ਨੀ ਪਤਾ। ਤਾਂ ਹੈਗੀ ਆਹ ਚੀਜ਼
ਤੁਸੀਂ ਓਥੇ ਘੁੰਮ
ਬਸ ਅਸੀਂ ਤਾਂ ਪਹਾੜ ਚ ਹੀ ਚੜ੍ਹੇ ਹੈਗੇ ਸਾਨੂੰ ਤਾਂ ਕੁਛ ਨੀ ਪਤਾ ਹੈਗਾ ਕਿੱਥੇ ਗਏ ਕਿੱਥੇ ਨਹੀਂ ਅਸੀਂ ਉਸ ਟਾਈਮ ਛੋਟੇ ਤੇ ਨਾ ਇਸ ਲਈ ਸਾਨੂੰ ਇਤਨਾ ਖ਼ਾਸ ਯਾਦ ਵੀ ਨਹੀਂ ਹੈਗਾ ਹਾਂ ਜੀ
ਮੈਂ ਤੁਹਾਨੂੰ ਬੋਲਿਆ ਹੈਗਾ ਸੀ ਤੁਸੀਂ ਤਾਂ ਪਰਸੋਂ ਹੀ ਗਏ ਤੇ ਵੈਸ਼ਨੋ ਦੇਵੀ ਛੋਟੇ ਕਿੱਥੋਂ ਹੋ ਗਏ ਤੁਸੀਂ ਕਿਹੜੀ ਗੱਲ ਕਰਦੇ ਮਜ਼ਾਕ ਕਮ ਕਰਾ ਕਰੋ ਤੁਸੀਂ ਠੀਕ ਹੈ ਨਾ
ਉਸ ਗੁਫਾ ਚੁ ਕੀ ਹੈਗਾ ਆ ਜੋ ਵੈਸ਼ਨੋ ਦੇਵੀ ਚ ਤਿੰਨ ਪਿੰਡੀਆਂ ਸੀ ਜੇ ਮਾਤਾ ਦੇ ਤਿੰਨ ਰੂਪਾਂ ਨੂੰ ਦਰਸਾ਼ ਪਾਇਆ ਗਿਆ ਸੀ ਜਿੱਥੇ।
ਉੱਥੇ ਹੀ ਤੋਂ ਬੈਠ ਕੇ ਉਹਨੋ ਨੇ ਨੌ ਉਹਨੌ ਨੇ ਨੌ ਨੌ ਮਹੀਨੇ ਵੋ ਕਰਾ ਸੀ, ਤੱਤਵ।
ਖਾਲੀ
ਤੱਤਵ ਨਹੀਂ ਹੁੰਦਾ ਹੈਗਾ। ਉਹ ਤਪ ਹੁੰਦਾ ਹੈਗਾ। ਸਾਨੂੰ ਪਤਾ ਨੀ ਹੈਗਾ ਹੈ ਨਾ ਥੋੜਾ ਜਾ ਬਸ ਐਵੇਂ ਈ ਬੋਲਦੀਆ ਮੈਂ ਬਿਨਾ ਸੋਚੇ ਸਮਝੇ। ਔਰ ਵਹਾ ਤੇ ਨਾ
ਕੋਈ ਮੂਰਤੀ ਨੀ ਹੈਗੀ। ਨਹੀਂ, ਹਾਂ, ਤਿੰਨ ਪਿੰਡੀਆਂ। ਉਹਨੂੰ ਮੂਰਤੀ ਨੀ ਆਖਦੇ।ਉਨੂੰ, ਉਹਨੂੰ ਮੂਰਤੀ ਨੀ ਆਖਦੇ ਹੈ ਤੇ ਹੈਗੇ। ਉਹਨੂੰ ਤਿੰਨ ਪਿੰਡੀ ਆਖਦੇ ਹੈਗੇ। ਜੋ ਮਾਂ ਤਿੰਨ ਰੂਪਾਂ ਨੂੰ ਦਰਸਾਇਆ ਜਾਂਦਾ ਹੈਗਾ।ਹਾਂ, ਹਾਂਜੀ-ਹਾਂਜੀ।
ਤਾ ਹੈਗੀ ਆ। ਤੀਸਰੀ ਸਰਸਵਤੀ ਮਾਤਾ ਹੈਗੀ ਆ। ਇਹ ਤਿੰਨੋ ਮੂਰਤੀਆਂ, ਉਹ ਤਾ ਤਿੰਨੋ ਪਿੰਡੀਆਂ ਉੱਥੇ ਸਥਾਪਿਤ ਸੀ।ਹਾਂਜੀ, ਬੋਲੋ।
ਕੀ ਕਹੀ ਜਾਂਦੇ ਹੋ? ਯਾਤਰਾ।
ਯਾਤਰਾ ਪੈਦਲ ਯਾਤਰਾ ਕਰੀ ਜਾਂਦੀ ਹੈ।ਘੋੜੇ ਚ ਬੈ ਕੇ ਕਰੱ ਲਉ। ਚਾਹੇ ਸਾਈਕਲ ਚ ਬਹਿ ਕੇ ਕੱਢ ਲਓ।ਚਾਹੇ ਕਿਸੇ ਚੀਜ਼ ਚ ਬਹਿ ਕੇ ਕਰ ਲੋ। ਉੱਥੇ ਸਵਾਰੀਆਂ ਚੱਲਦੀ ਰਹਿੰਦੀ ਹੈ।ਬਸ ਸਾਧਨ ਮਿਲ ਜਾਂਦੇ ਆ ਉੱਥੇ ਤੇ।
ਤੇ ਬੈਠ ਕੇ ਵੀ ਕੀਤੀ ਜਾਨ ਯਾ ਤੇ ਬੱਸ ਸਟੈਂਡ ਤੇ ਯਾਤਰਾ ਪਰਚੀ ਲੈਣੀ ਪੈਂਦੀ ਹੈ, ਫਿਰ ਹੁੰਦੀ ਹੈਗੀ।
ਨਾ-ਨਾ ਕੱਟੜੇ ਤੋਂ ਸਟੇਸ਼ਨ ਹੈਗਾ ਹੈ।ਸਟੇਸ਼ਨ ਤੋਂ ਬਾਹਰ ਜਾ ਕੇ ਫੇਰ ਉੱਥੇ ਤੇ ਪਰਚੀ, ਪਰਚੀ ਕਟਾਉਣੀ ਹੈਗੀ। ਯਾ ਫੇਰ ਉੱਪਰ ਯਾਤਰਾ ਕਰਨੀ ਹੈਗੀ ਆ ਤੇ ਉਸ ਤੋਂ, ਉਹ ਗੁੰਮ ਨਾ ਹੋਏ ਕੋਈ ਵੀ ਬੰਦਾ।
ਆਹ ਗੱਲ ਦੱਸ ਮੈਨੂੰ, ਉੱਥੇ ਦੀ ਚੜਾਈ ਕਿੰਨੀ, ਚੜਾਈ ਕਿੰਨੀ ਹੈਗੀ ਉੱਥੇ ਦੀ?
ਸਵਾ ਕਿਲੋਮੀਟਰ ਚੱਲਣਾ ਹੈਗਾ, ਪੈਦਲ।
ਪੈਦਲ ਚੱਲਣਾ ਪੈਂਦਾ ਹੈਗਾ। ਅੱਛਾ, ਸੋਲਾਂ ਕਿਲੋਮੀਟਰ। ਸਾਨੂੰ ਪਤਾ
ਹਾਂਜੀ ਹਾਂਜੀ ਸੋਲਾਂ ਕਿਲੋਮੀਟਰ ਸੋਲਾਂ ਮੈਨੂੰ ਨੀ ਪਤਾ ਕਾ, ਸੋਲਾਂ ਕਿਲੋਮੀਟਰ ਤੇ ਜ਼ਿਆਦਾ ਚੜਾਈ ਦੀ ਹੋ ਨਹੀਂ-ਨਹੀਂ, ਸੋਲਾਂ ਕਿਲੋਮੀਟਰ ਹੀ ਚਲਾ ਜਾਂਦਾ ਹੈ ਔਰ ਫੇਰ ਆਉਣਾ ਵੀ ਸੋਲਾਂ ਕਿਲੋਮੀਟਰ ਪੈਦਲ ਹੋਣਾ ਹੈ। ਬਾਕੀ ਮੈਨੂੰ ਇਹ ਨੀ ਪਤਾ ਕਿ ਬੀਸ ਚੌਬੀਸ ਕਿਲੋਮੀਟਰ, ਨਾ-ਨਾ, ਚੌਬੀਸ ਪਤਾ ਨੀ ਸੋਲਾਂ ਕਿਲੋਮੀਟਰ ਚੱਲਣਾ ਏ ਤਾਂ ਹੈਗਾ ਐ।
ਉੱਥੇ ਪਾਲਕੀ ਵੀ ਮਿਲ ਜਾਂਦੀ।ਹਨਾ, ਘੋੜੇ ਵੀ ਮਿਲ ਜਾਂਦੇ।
ਜੇ ਘੋੜੇ ਚ ਚੱਲਦੇ ਆ, ਜੇ ਕਿਸੇ ਸਾਧਨ ਪਾ ਬੈਠਕਾ ਚੱਲਦੇ ਆ।ਉਹ, ਉਹਦੀ ਯਾਤਰਾ ਮੰਨੀ ਨੀ ਜਾਂਦੀ ਹੈਗੀ ਆ। ਔਰ ਤੁਹਾਨੂੰ ਪਤਾ ਹੈ? ਤਬ ਤੱਕ ਭੈਰੋ ਬਾਬਾ ਤੇ ਨੀ ਜਾਂਦੇ ਹੈਗੇ ਆ ਨਾ, ਉਹਦੀ ਮ-ਮੰਨਤ ਮ ਪੂਰੀ ਰੀ ਨੀ ਹੁੰਦੀ ਆ ਕਦੋਂ ਵੀ ਹੋਰ ਦੱਸ ਹਾਂਜੀ ਹਾਂਜੀ ਅਰਧ ਕੁੁਮਾਰੀ ਵੀ ਹੈਗੀ ਆ ਬਾਣ ਗੰਗਾ ਤੇ ਲਵਾਈ
ਹਾਂ ਉਹਨੂੰ ਆਧਾ ਰਸਤਾ ਮਾਤਾ ਦੀ ਗੁਫਾ ਦਾ ਵੀ ਕਿਹਾ ਜਾਂਦਾ ਹੈ ਆਥੇ ਜਿੱਤੇ ਨੌ ਮਹੀਨੇ ਮਾਤਾ ਨੂੰ ਤਪ ਸਤਾਸੀ ਆਪ ਇਧਰ ਸਹਿਰ ਜਾਂਦਾ ਹੈ ਇੱਥੇ ਉੱਥੇ ਅਰਧ ਕੁੁਮਾਰੀ ਮਾਤਾ ਦੇ ਦਰਸ਼ਨ ਬਹੁਤ ਹੀ ਹੀ ਮਹੱਤਵਪੂਰਨ ਮੰਨੇ ਜਾਂਦੇ ਹਨ ਅਤੇ ਜ਼ਰੂਰੀ ਮੰਨੇ ਜਾਂਦੇ ਹਨ
ਹਾਂਜੀ ਬਿਲਕੁਲ ਤੁਸੀਂ ਸਹੀ ਬੋਲਦੇ ਹੋ ਫੋਨ ਚ ਦੇਖ ਕੇ ਮੈਂ ਮਜ਼ਾਕ ਕਰ ਰਹੀ ਹਾਂ ਤੁਹਾਡੇ ਨਾਲ ਵ ਵੈਸੇ ਤੁਸੀਂ ਸਾਡੇ ਪਿੰਡ ਨੀ ਆਉਂਦੇ ਕਰਨਾਲ ਚ ਮੈਂ ਤੁਹਾਡੇ ਨਾਲ ਗੱਲ ਕਰ ਰਹੀ ਹ
ਰੁਕੇ ਆਵਾਂਗੇ ਅੱਜ ਤਾਂ ਨਾ ਮੀ ਅੱਜ ਤਾਂ ਨਾ ਮੌਸਮ ਖ਼ਰਾਬ ਜਿਹਾ ਹੋਇਆ ਪੈਂਦਾ ਹੈ ਨੀਂ ਜ ਆਉਣ ਦੀ ਸੰਭਵਨਾ ਸੰਭਾਵਨਾ ਬਣਦੀ ਹੈ ਕਿ ਬੱਦਲ ਆਏ ਜਾਂਦੇ ਹੈਗੇ ਿੰਿੰ ਚਲ ਫ ਵੈਸ਼ਨੋ ਦੇਵੀ ਦੀ ਗੱਲ ਹੀ ਕਰਦੇ ਹੈਗੇ ਓਥੇ ਭਵਨ ਵੀ ਹਗੇ ਨਾ ਹ ਹ
ਸਭ ਕੁਛ ਹੈਗਾ ਹੈ ਮੈਨੂੰ ਪਤਾ ਹੈਗਾ ਹੈ ਤੁਸੀਂ ਜ਼ਿਆਦਾ ਸਾਨੂੰ ਭਾਸ਼ਣ ਨਾ ਦਿਓ ਤੁਸੀਂ ਇਹ ਦੱਸ ਤੁਸੀਂ ਸਾਡੇ ਪਿੰਡ ਕਿੱਥੋਂ ਆ ਰਹੇ ਹੋ
ਅਗਸਟ ਆਵਾਂਗੇ
ਹੋ ਫ ਤੁਸੀਸੀ ਨਾ ਗੱਲ ਸਲਦੇ ਹੋ
ਆਦਰਰਸ਼ ਕਿਆ ਮੈਂ ਅਗਸਤ ਮਤਲਬ ਉਹਨੂੰ ਪੰਜਾਬੀ ਵਿੱਚ ਅ ਹਿੰਦੀ ਵਿੱਚ ਉਹਨੂੰ ਅਗਸਤ ਕਿਹਾ ਜਾਂਦਾ ਹੈ ਤੇ ਪੰਜਾਬੀ ਵਿੱਚ ਉਹਨੇ ਅਗਸਤ ਕਿਹਾ ਜਾਂਦਾ ਹੈ ਹਾਂਜੀ ਹਜੀ
ਚ ਹਸੀ ਵੀ ਆ ਜਾਂਦੀ ਐ, ਓੱਥੇ ਫਿਰ ਮੈਡਮ ਸਾਨੂੰ ਬੋਲੂਗੀ। ਮੇਰੀ ਸਕੂਲ ਵਾਲੀ ਮ ਮੈਮ ਮੇਰੀ ਸਕੂਲ ਵਾਲੀ ਮੈਮ ਵੀ ਮੈਨੂੰ ਬੋਲੂਗੀ।
ਔਰ ਵੈਸ਼ਨੋ ਦੇਵੀ ਦੇ ਉੱਪਰ ਮੁੁੱਖ ਭਵਨ ਵੀ ਹੈਗੇ, ਮਤਲਬ ਜੋ ਜਰੂਰੀ ਭਵਨ ਹੁੰਦੇ ਹਨ।
ਹਾਂਜੀ ਹਾਂਜੀ, ਇੱਕ ਹੀ ਭਵਨ ਹੈਗਾ ਉੱਥੇ ਤੋਂ ਭੈਰੋ ਬਾਬਾ ਦਾ ਉਹਦੇ ਉੱਪਰ ਕੋਈ ਭਵਨ ਨੀ ਹੈਗਾ। ਗਏ।
ਹਾਂਜੀ ਹਾਂਜੀ, ਦਰਸ਼ਨ ਤੋਂ ਬਾਅਦ ਭੈਰਵ ਘਾਟੀ ਵੀ ਜਾਂ ਤੇ ਹਨੇਂ। ਤੇ ਯਹ ਵੀ ਆਖਿਆ ਜਾਂਦਾ ਹੈ ਕਿ ਇਸ ਤੋਂ ਬਿਨਾਂ ਯਾਤਰਾ ਪੂਰੀ ਨਹੀਂ ਮੰਨੀ ਜਾ ਖਰੋ ਬਾਬੇ ਦੇ ਦਰਸ਼ਨ ਦੇ ਤੋਂ ਬਿਨਾਂ ਯਾਤਰਾ ਪੂਰੀ ਨੀਂ ਮੰਨੀ ਜਾਂਦੀ। ਹੋ ਠੀਕ ਹੈ ਜੀ ਸ਼ ਬਾਤ ਚ ਗੱਲ ਕਰਦੇ ਹੈਗੇ ਸਸ ਕਾਲ ਸਤਿ ਸ਼੍ਰੀ ਅਕਾਲ।